ਹੈਲੋ।
ਹਾਂਜੀ, ਭਾਜੀ
ਸਤਿ ਸ੍ਰੀ ਅਕਾਲ ਵੀਰ ਜੀ।
ਸਤਿ ਸ੍ਰੀ ਅਕਾਲ ਭਾਜੀ, ਹੋਰ ਠੀਕ ਓ?
ਹਾਂਜੀ, ਹਾਂਜੀ ਵਧੀਆ ਜੀ।
ਹੋਰ, ਘਰ ਪਰਿਵਾਰ ਠੀਕ ਸਬ।
ਸਬ ਵਦੀਆ, ਤੋਆਡੇ ਪਿੱਛੋ ਆਵਾਜ਼ ਆਂਦੀ ਵੀ ਏ।
ਪਾਜੀ ਪੱਖੇ ਦੀ ਵਾਜ਼ ਔਣੀ ਏ।
ਏਕ ਮਿੰਟ ਭਾਜੀ ਮੈਂ ਨਾ ਜੂੜਾ ਕਰਾਂ ਫੇਰ ਤਾਨੂੰ ਮੈਂ ਗੱਲ ਕਰਨਾ, ਇੱਕ ਮਿੰਟ ਰੁਕਿਓ।
ਬਾਰ ਆ ਰੇ ਓ, ਤੁਸੀ? ਹੈਲੋ। ਹੈਲੋ।
ਹੈਲੋ।
ਹਾਂਜੀ, ਮੈਂ ਕਾ ਬਾਰ ਆਜੋ।
ਆਗੇ ਆਗੇ ਪਾਜੀ ਬਾਰ ਈ ਆਗੇਂ ਆਂਪਾ
ਹਾਂਜੀ।
ਹੋਰ ਕੀ ਚੱਲ ਰੇਐ ਤਾਡੇ ਓਥੇ ਦਾ ਮੌਲ ਅੱਜ ਕੱਲ
ਮੌਲ ਠੀਕ ਠਾਕ ਈ ਚੱਲਦਾ ਪਯੈ, ਹੁਨੇ ਵੋਟਾਂ ਖਤਮ ਹੋਇਐਂ, ਠੰਡਾ ਹੋਯਾ ਦਾ ਮੌਲ।
ਅੱਛਾ, ਵੋਟਾਂ ਚ ਲੜਾਈਆਂ ਬੜੀਆਂ ਹੁੰਦੀਐਂ।
ਹਾਂਜੀ, ਹਾਂਜੀ ਬੋਤ ਲੜਾਈ ਹੁੰਦੀ ਏ।
ਦਾਰੂ, ਦੂਰੂ ਚੱਲੀ ਓੱਥੇ ਵੰਡੀ, ਵੁੰਡੀ ਨਈ
ਨਈਂ ਜੀ, ਏਨਾਂ ਏ ਚੀਜ਼ ਦਾ ਨੀ ਮੈਨੂੰ ਪਤਾ। ਪਰ ਏ ਆ ਕਿ ਸਾਡੇ ਘਾਰ ਦੇ ਦੋ ਮੈਂਬਰ ਖੜੇ ਹੋਗੇ ਹੀ।
ਓ ਤੇ ਚਲੋ ਚੱਲਦਾ ਰੈਂਦੈ।
ਤੇ ਏਦੇ ਕਾਰਕੇ ਫੇਰ ਆਪਨੇ ਏੱਥੇ ਲੜਾਈ ਵੀ ਓ ਜਾਂਦੀ ਏ ਨਾ।
ਫਰੀ ਓ ਸਾਨੂੰ ਪਤਾ ਹੈ ਚੱਲ ਚੱਲ ਹੈਲੋ, ਹਾਂਜੀ ਪਾਜੀ।
ਮੈਂ ਕਯਾ ਏਸ ਕਾਰਕੇ ਸਾਡੇ ਏੱਧਰ ਲੜਾਈ ਵੀ ਓ ਜਾਂਦੀ ਏ ਨਾ ਫੇਰ ਓ ਕੈਂਦੇ ਆ ਸਾਡੇ ਆਲ ਨਾਲ ਤੁਰੋਗੇ ਆ ਸਾਡੇ ਨਾਲ ਤੁਰੋ।
ਸਾਰੇ ਘਰਾਂ ਚ ਲੜਾਈ ਐ, ਐ ਦੋਨੋ ਬੰਦਿਆਂ ਨੂੰ ਸੋਚਣਾ ਚਾਹੀਦਾ ਸੀ, ਖੜ੍ਹੇ ਹੋਈਏ ਨਾ ਹੋਇਏ।
ਹਾਂਜੀ।
ਦੇਣਾ ਕਿਸੇ ਨੇ ਕੁਝ ਨਹੀਂ, ਜਿਹੜਾ ਮਰਜ਼ੀ ਦੇਦੇ।
ਹਾਂਜੀ।
ਆਪਨੇ ਮਤਲਬ ਤੱਕ, ਹੁੰਦਾ ਬੰਦਾ ਨਾਲ।
ਅੱਛਾ, ਮੈਂ ਤੁਹਾਡੇ ਕੋਲ ਆਈਡੀਆ ਲੈਣਾ ਸੀ ਇੱਕ।
ਹਾਂ ਜੀ ਪੁੱਛੋਂ।
ਮੈਂ ਨਾ ਮਤਲਬ ਕਿ, ਘਰ ਬਣਾਉਣਾ ਚਾਹੰਦਾ ਵਾ ਆਪਣਾ ਮਤਲਬ ਨਵਾਂ। ਡ੍ਰੀਮ।
ਹਾਂਜੀ।
ਤੇ ਅੱਜਕੱਲ੍ਹ ਜਿਵੇਂ ਲਗਜ਼ਰੀ ਟਾਈਪ ਦੇ ਘਰ ਚੱਲਦੇ ਪਏ ਨਵੇਂ ਨਵੇਂ, ਉਸ ਹਿਸਾਬ ਨਾਲ ਤੁਸੀਂ ਮੈਨੂੰ। ਕੋਈ ਸਜੈਸ਼ਨ ਦਿਓ, ਘਰ ਬਨਾਣ ਦੀ।
ਇਸ ਟਾਈਮ ਤੇ, ਜ਼ਿਆਦਾ ਲੋਕੀ ਜੇਵੇਂ ਬਣਾ ਰਹੇ ਉਹ ਇਟਾਲਲੀਅਨ ਸਟਾਈਲ ਬਣਾ ਰਿਹੇ ਆ।
ਅੱਛਾ, ਜੀ
ਇਟਲੀਅਨ ਮਤਲਬ ਵਾਈਟ ਹੀ ਬਾਹਰੋਂ ਵੀ ਪੱਥਰ ਵਗੈਰਾ ਲਗਾ ਕੇ, ਵਾਈਟ ਹੀ ਰੱਖਦੇ ਪਾਏ।
ਅੱਛਾ ਜੀ।
ਜਾਂ ਕੋਈ ਜ਼ਿਆਦਾ ਫਿਰ ਬੰਦੇ, ਫਾਰਮਹਾਊਸ ਦੀ ਤਰ੍ਹਾਂ ਕਰਦੇ ਆਪਣੇ ਘਰ ਨੂੰ।
ਫਾਰਮਹਾਊਸ ਦਾ ਕੀ ਹਿਸਾਬ ਹੈ।
ਫਾਰਮਹਾਊਸ ਜਹੀ ਹੁੰਦਾ, ਦੋ ਰੂਮ ਬਣਾ ਲੈਂਦਾ ਹੇ ਬੰਦਾ। ਲਿਵਿੰਗ ਏਰੀਆ ਬਣਾ ਲੈਂਦਾ ਹੈ। ਬਾਥਰੂਮ ਵਗੈਰਾ ਬਣਾ ਕੇ ਆਪਣਾ, ਇੱਕ ਕਿਚਨ ਵਗੈਰਾ। ਸਾਈਡ ਜਾਂ ਫਰੰਟ ' ਸਪੇਸ ਜ਼ਿਆਦਾ ਸਵੀਮਿੰਗ ਪੂਲ ਕਰ ਲੈਂਦਾ ਬੰਦਾ ਵੱਡਾ।
ਹਾਂ ਜੀ,
ਆਪਣਾ ਵੀਕਐਂਡ- ਵੀਕਐਂਡ ਉੱਥੇ ਲ ਲੈਂਦੇ ਫੈਮਿਲੀ ਨਾਲ ਜਾਂ ਫ਼੍ਰੇੰਡ੍ਸ ਨਾਲ। ਵਧੀਆ ਇੰਜੋਏ ਹੋ ਜਾਂਦਾ ਬੰਦੇ ਦਾ।
ਅੱਛਾ। ਤੇ ਮੈਂ ਪੁੱਛਣਾ ਸੀ ਕੋਈ, ਮਤਲਬ ਜੇ ਮੰਨਲਓ ਮੈਂ ਘਰ ਨਹੀਂ ਬਣਾਂਦਾ, ਤੇ ਮੈ ਇੱਕ ਹਿਸਾਬ ਦਾ ਰੀਅਲ ਐਸਟੇਟ, ਬਿਜ਼ਨਸ, ਇਨਵੈਸਟਮੈਂਟ ਬਾਰੇ ਸੋਚਦਾ। ਤੇ ਓਦਾ ਕੀ ਹਿਸਾਬ ਬਣੇਗਾ?
ਪ੍ਰੋਪਰਟੀ ਜਿਸ ਟਾਈਮ, ਪੈਹਾ ਵਾਧੂ ਏ। ਕਿਉਂਕਿ ਜਨਸੰਖਿਆ ਵੱਧ ਰਹੀ ਏ।
ਹਾਂਜੀ।
ਤੇ, ਜਗ੍ਹਾ ਹੇ ਨਹੀਂ ਉਸ ਹਿਸਾਬ ਨਾਲ। ਤੇ ਹਿਸਾਬ ਨਾਲ ਜਗ੍ਹਾ ਦੀ ਵੈਲਿਊ, ਜਿਹੜੀ ਬੜੀ ਅੱਜ ਤੋਂ ਟਾਈਮ ਘੱਟ ਸੀ। ਤੇ ਉਸ ਸਾਲ ਨਾਲ ਬੜੀ ਜ਼ਿਆਦਾ ਉਪਜਾ ਰਹੀ ਏ।
ਹਾਂਜੀ-ਹਾਂਜੀ।
ਇਸ ਟਾਈਮ ਇਨਵੈਸਟ ਕਰਨਾ ਵਧੀਆ ਵੀ ਏ, ਪਰ ਇਨਵੈਸਟ ਨਾਲੋਂ ਵਧੀਆ ਐ ਹੇਗਾ। ਕਿ ਬੰਦਾ, ਇੱਕ ਲਏ ਪਲਾਟ, ਉਹੁਨੂੰ ਛੇ ਮਹੀਨੇ ਦੇ ਅੰਦਰ ਸੇਲ ਕਰਦੇ। ਮਤਲਬ ਬਿਆਨੇ ਤੇ ਲਿੱਤਾ, ਬਿਆਨੇ ਤੇ ਸੇਲ ਕਰਤਾ। ਕਿ ਬੰਦੇ ਨੂ ਇੱਕ ਪਲਾਟ ਜੋਗਾ, ਲੱਖ- ਦੋ ਲੱਖ ਰੁਪਏ ਬਚਦਾ ਪਿਆ। ਕਿ ਉਹ ਸੇਲਿੰਗ ਦਾ ਅਪਣਾ, ਸਰਕਲ ਘੁਮਾਲੇ ਪੂਰਾ। ਤੇ ਉਹ ਵਧੀਆ ਇਨਕਮ ਬੰਦਾ ਜਨਰੇਟ ਕਰ ਸਕਦਾ।
ਮਤਲਬ ਕਿ, ਮੈਂ ਸੋਚਦਾ ਮੈਂ ਕਿ, ਜਿਵੇਂ ਹੁਣ ਗਰਮੀਆਂ ਦਾ ਮੌਸਮ ਏ। ਤੇ ''ਮੈਂ ਉੱਥੇ ਫਾਰਮ ਹਾਊਸ ਬਣਾਕੇ, ਜੇ ਪੂਲ ਬਣਾਦਾ।
ਪੂਲ ਤੁਸੀਂ ਬਣਾਓਗੇ, ਕੋਈ ਤੁਹਾਨੂੰ ਪਰਮਿਸ਼ਨ ਲੈਣੀ ਪਏਗੀ।
ਪਰਮਿਸ਼ਨ ਉਹਦਾ ਕੀ ਹਿਸਾਬ ਹੁੰਦਾ?
ਪਰਮਿਸ਼ਨ ਦਾ ਸ੍ਹਾਬ ਦਾ, ਪਰਮਿਸ਼ਨ ਤਾਂ ਲੈਣੀ ਪਏਗੀ, ਕੱਲ੍ਹ ਨੂੰ ਕੋਈ ਉੱਥੇ ਕਾਂਡ ਹੋ ਜਾਂਦੈ।
ਕਿ ਬੰਦਾ ਡੁੱਬ ਗਿਆ, ਯਾਂ ਕੁਝ ਹੋ ਗਿਆ। ਤੇ ਜਦ ਫੇਰ ਉਹ ਕਾਰਵਾਈ ਤਾਂ ਤੁਹਾਡੇ ਤੇ ਹੋਏਗੀ ਨਾ ਪਹਿਲੀ, ਜਿੱਦਾਂ ਉਹ ਹੋਏਗਾ। ਬਈ ਤੁਾਨੂੰ, ਤੁਹਾਡੇ ਕੋਲ ਲਸੰਸ ਹੈ ਚਲਾਣ ਦਾ ਨੀ ਐ। ਅੰਦਰ ਦਾ ਪਾਣੀ, ਯਾ ਓਦਾਂ ਈ ਉਹ ਆ ਗਏ ਚੈਕਿੰਗ ਵਾਲੇ। ਕਿ ਪਾਣੀ ਦਾ ਲੈਵਲ ਕਿਹੋ ਜਿਹਾ, ਅੰਦਰ ਕੈਮੀਕਲ ਪ੍ਰੋਪਰ ਪਏ ਅਤੇ ਨਹੀਂ ਪਏ ਨੇ।
ਅੱਛਾ ਜੀ, ਇਹ ਵੀ ਹਿਸਾਬ ਹੁੰਦਾ?
ਹਾਂਜੀ, ਸਾਰਾ ਸ੍ਹਾਬ ਹੁੰਦਾ ਕਿ ਮਤਲਬ, ਕਿਸੇ ਨੂੰ ਅਗਰ ਮੰਨ ਲਓ ਇਲਰਜੀ ਵਗੈਰਾ ਬੋਡੀ ਤੇ, ਕੋਈ ਏਲਰਜੀ ਏ।
ਕਿ ਦੂਜਾ ਬੰਦੇ ਨੂੰ ਨਾ ਹੋਜੇ।
ਅੱਛਾ, ਤੇ ਆਪਣਾ ਮਤਲਬ ਜੇ ਆਪਾਂ ਹੋਮ ਪੂਲ ਹਾਊਸ ਪੂਲ ਬਣਾਂਨੇ ਆ, ਉਹਦੇ ਤੇ ਨਹੀਂ ਚੈਕਿੰਗ ਹੈਗੀ?
ਉਹ ਉਹਦੇ ਤੇ ਕੋਈ ਨੀ ਹੁੰਦਾ, ਉਹ ਤੇ ਫੇਰ ਆਪਾਂ ਆਪ ਬਣਾਣੈ ਨਾ। ਉਹ ਕਿਸੇ ਦੀ ਥੋੜ੍ਹੀ ਆਪਾਂ, ਉਹ ਸਾਡਾ ਪਰਸਨਲ ਹੋਇਆ। ਜਿੜੇ ਆਪਾਂ ਸਵੀਮਿੰਗ ਪੂਲ ਲ ਵੈਹੇ ਬਣਾਣਾ, ਤੇ ਓ ਤੇ ਫਿਰ ਸਾਰਿਆਂ ਨੇ ਆਣੈ। ਇਹ ਪਬਲਿਕਲੀ ਆਜੇਗਾ ਉਹ, ਤੇ ਐ ਸਾਡਾ ਪ੍ਰਾਈਵੇਟ ਏ।
ਜੇ ''ਮੈਂ ਤੁਹਾਡੇ ਸ਼ਹਿਰ 'ਚ ਜਗ੍ਹਾ ਲੈਣੀ ਹੈਤਾਂ ਕੀ ਹਿਸਾਬ ਕਿਤਾਬ ਚੱਲਦਾ ਪਿਆ?
ਸਾਡੇ, ਸ਼ਹਿਰ ਵਾਲੇ ਪਾਸੇ ਅਜੇ ਜਗ੍ਹਾ ਦੇ ਰੇਟ ਬੜੇ ਜ਼ਿਆਦਾ ਆਪ ਚਲੇ ਗਏ।
ਅੱਪ ਜੱਲ ਗਏ ਦੇ ਆ?
ਹਾਂਜੀ, ਜਿਹੜੀ ਜਗ੍ਹਾ ਪਹਿਲੇ ਬੜੀ ਸਸਤੀ ਹੋਇਆ ਕਰਦੀ ਸੀਗੀ, ਚਾਰ-ਚਾਰ, ਪੰਜ-ਪੰਜ ਹਜਾਕ ਰਪਏ ਗੱਜ।
ਮਤਲਬ ਜਿਸ ਏਰੀਏ ਕੋਈ ਜਾਂਦਾ ਨਹੀਂ ਸੀ ਉਸ ਏਰੀਏ ਦੇ ਰੇਟ ਹੀ ਅੱਜ ਦੇ ਟਾਈਮ ਚ ਚਾਲੀ ਪੰਜਾਹ ਹਜ਼ਾਰ ਰੁਪਏ ਗੱਜ ਪਹੁੰਚੇ ਦੇ ਆ।
ਅੱ ਸ ਚਾਲੀ ਪੰਜਾਹ ਹਜ਼ਾਰ ਰੁਪਏ ਗਜ।
ਹਾਂਜੀ।
ਤੇ ਮਰਲੇ ਦਾ ਕੀ ਹਿਸਾਬ ਹੋਇਆ ਫਿਰ?
ਨੀ ਸਾਡੇ ਇੱਥੇ ਮਸਲੇ ਦਾ ਕੋਈ ਹਿਸਾਬ ਨਹੀਂ ਹੁੰਦਾ। ਤੁਸੀਂ ਆਪਣੇ ਆਪ ਮਲਟੀਪਲਾਈ ਕਰ-ਕਰਕੇ ਵੇਖ ਸਕਦੇ ਹੋ, ਹਾਲੀ ਹਜ਼ਾਰ ਰੁਪਏ ਗੱਜ ਏ। ਤੇ ਚਾਲੀ ਹਜ਼ਾਰ ਨੂੰ ਪੱਚੀ ਨਾਲ ਗੁਣਾ ਕਰਲੋ, ਕੀ ਹਿਸਾਬ ਹੈ ਬੈਠੇਗਾ ਉਹਦਾ।
ਅੱਛਾ ਜੀ ਚਾਲੀ ਹਜ਼ਾਰ ਨੂ ਪੱਚੀ ਨਾਲ ਗੁਣਾ ਕਰੀਏ।
ਹੁਣ ਮੰਨ ਲਓ ਜਿਹੜਾ ਸੈਕਟਰ ਦੇ ਕੋਲ ਕਿਲਾ ਲਾਗ ਰਿਹਾ ਹੇ ਉਹ ਕਿੱਲੇ ਦਾ ਰੇਟ ਚੱਲ ਰਿਹਾ, ਛੇ ਕਰੋੜ ਤਿੰਨ ਕਰੋੜ ਐਵੇਂ ਤੇ ਉਹ ਮੰਨ ਲਓ ਜਗ੍ਹਾ ਬੈਢੀ ਛੇ ਹਜ਼ਾਰ ਰੁਪਏ ਗਜ ਸਿਰਫ। ਤੇ ਲੇਕਿਨ ਜਦੋਂ ਵਿਕਣ ਤੇ ਆਏਗੀ ਤੇ ਉਹ ਵਿਕਕੇਗੀ ਪੰਜਾਹ ਸੱਠ ਹਜ਼ਾਰ ਰੁਪਏ ਗੱਜ।
ਫੇਰ ਮੈਂ ਉੱਧਰ ਲੈ ਸਕਦਾ ਵਾਂ ਏਦਾ ਮਤਲਬ।
ਹਾਂ ਮਤਲਬ ਲੈ ਕਿੱਥੇ ਵੀ ਸਕਦੇ ਹਾਂ ਆਪਾਂ ਉ ਦੇ ਆਪਣੇ ਬਜਟ ਦੇ ਪਿਆ। ਜਿਥੇ ਸਾਡਾ ਬਜਟ ਸਾਨੂੰ ਸਹੀ ਲੱਗੇ। ਉੱਥੇ ਆਪਾਂ ਉਹ ਚੀਜ਼ ਬਾਏ ਕਰਕੇ ਰੱਖ ਸਕਦੇ ਹਾਂ। ਅਗਰ ਤੁਹਾਡੇ ਹੋਲਡ ਕਰਨ ਦੀ ਹੋਲਡ ਕਰਨ ਦੀ ਤੁਸੀਂ ਹੋਲਡ ਕਰ ਸਕਦੇ ਹੋ ਅਗਰ ਉਹ ਚੀਜ਼ ਨੂੰ, ਵੀ ਤੁਹਾਡਾ ਬਜਟ ਪਿੱਛੇ ਸਹੀ ਹੈਗਾ। ਥੋੜ੍ਹਾ ਹੁੰਦਾ ਲੌਂਗ ਟਾਈਮ ਲੌਂਗ ਟਾਈਮ ਉਹਨੂੰ ਰੱਖ ਕੇ ਕਰ ਲਈ। ਨਹੀਂ ਇਸ ਟਾਈਮ ਤੇ ਮੇਰੇ ਅਕੋਰਡਿੰਗ ਦੇ ਗੋਲਡ ਇਨਵੈਸਟਮੈਂਟ ਸਭ ਤੋਂ ਜ਼ਿਆਦਾ ਬੈਸਟ ਹੇ। ਗੋਲਡ ਰੇਟ ਹੁਂ
ਪਰ ਗੋਲਡ ਰੇਟ ਤੇ ਬਹੁਤ ਹਾਈ ਚੱਲ ਗਿਆ ਦਾ ਹੈ ਹੁਨ। ਮੇਰੇ ਹਿਸਾਬ ਨਾਲ ਡੇਢ ਦੇ ਲਾਗੇ ਛਾਗੇ ਹੈ।
ਗੋਲਡ ਰੇਟ ਹਾਈ ਤੇ ਗਿਆ ਹੈ, ਪਰ ਉਹ ਇੱਕ ਵਧੀਆ। ਮੈਂ ਵੀ ਆਪਣੀ ਫੈਮਿਲੀ ਨੂੰ ਕਹਿੰਦਾ ਸੀ ਜਦੋਂ ਨੱਬੇ ਹਜ਼ਾਰ ਤੁਸੀਂ, ਕਿ ਭਈ ਲੈ ਕੇ ਰੱਖ ਲਓ ਅਜ ਇੱਕ ਪਚੱਤਰ ਪਾਰ ਕਰੇਗਾ।
ਅੱਛਾ ਜੀ।
ਉਦੋਂ ਮੇਰੇ ਘਰ ਘਰੇ ਮੰਨੀ ਨਹੀਂ, ਤੇ ਅੱਜ ਉਹ ਮੈਨੂੰ ਕਹਿੰਦੇ ਵੀ ਉਦੋਂ ਮੰਨ ਲੈਂਦੇ ਤੇ ਠੀਕ ਠੀਕ ਰਹਿੰਦੇ।
ਮੈਂ ਇੱਕ ਹੋਰ ਆਈਡੀਆ ਲੈਣਾ ਤੁਹਾਡੇ ਕੋਲ।
ਹਾਂਜੀ।
ਮੈਂ ਨਾ ਮਤਲਬ ਫੋਨ ਲੈਣਾ ਚਾਹੁੰਦਾ ਵਾ, ਮ ਮਹਿੰਗਾ ਐ ਮਤਲਬ ਮਤਲਬ ਵਧੀਆ ਕੰਪਨੀ ਦਾ ਫ਼ੋਨ ਏ। ਥੋੜ੍ਹਾ ਮਹਿੰਗਾ ਏ, ਫ ਫਿਫਟੀ ਥਾਊਸੈਂਡ ਤੋਂ ਉੱਤੇ ਹੀ ਐ। ਤੇ ਦੱਸੋ ਮੈਂ ਉਹ ਲਵਾਂ ਯਾ ਫਿਰ ਬਜਟ ਫਰੈਂਡਲੀ
ਹੁਮ। ਤੁਹਾਡੇ ਆਪਣੇ ਉੱਤੇ ਐ ਸ਼ੌਂਕ ਦੀ ਗੱਲ ਹੁੰਦੀ
ਅੱਛਾ ਜੀ।
ਅੱਜ ਕੱਲ੍ਹ ਲੋਕ ਓਹੀ ਚੀਜ਼ ਬਾਏ ਕਰ ਰਹੇ ਆ। ਪਰ ਉਹਨਾਂ ਦੇ ਇਸ਼ੂ ਵੀ ਚੱਲਦਾ ਏ ਬੈਟਰੀ ਹੁਣ ਆਪਾਂ ਜਿਵੇਂ ਚਲਾ, ਜ਼ਿਆਦਾ ਚਲਾਉਂਦੇ ਹਾਂ
ਹਾਂਜੀ।
ਜਿਵੇਂ ਇੱਕ ਤੇ ਆ ਆਈ ਓ ਐਸ ਮੋਡਲ ਆ ਗਿਆ ਐਂਡਰੋਇਡ ਆ ਗਿਆ ਈ, ਜਿਵੇਂ ਸੋਫ ਟ ਵੇਅਰ ਚੱਲਦੇ ਆ ਅਤੇ ਉਹ ਥੋੜਾ ਬੈਟਰੀਆਂ ਦਾ ਇਸ਼ੂ ਪੈਂਦਾ ਹੈ।
ਹਾਂਜੀ ਮੇਰਾ ਯਾਰ ਹੈਗਾ ਏ, ਉਹਨੇ ਉਹਦੇ ਕੋਲ ਮਤਲਬ ਕਿ ਮੈਂਗੀ ਕੰਪਨੀ ਦਾ ਫੋਨ ਏ ਪਰ ਓ ਜਦੋਂ ਵੀ ਧੁੱਪ ਚ ਜਲਾਂਦਾ ਏ ਨਾ ਫੋਨ ਤੇ ਓ ਦੀ ਬੈਟਰੀ ਡਰੋਪ ਹੋ ਜਾਂਦੀ ਏ ਹਾਂਜੀ ਤੇ
ਪ੍ਰੋਬਲਮ ਆ ਜਾਂਦੀ ਐ ਨਾ ਓਦੇ ਚ
ਹਾਂਜੀ।
ਫਿਰ ਓਸ ਐ ਗਰਮੀਆਂ 'ਚ ਓ ਫੋਨਾਂ ਦਾ ਇਓ ਪੰਗਾ ਰੈਂਦਾ ਕਿ ਹੀਟ 'ਤੇ ਬੰਦਾ ਨਾ ਚੱਲਦਾਏ ਨਾ ਚਾਰਜਿੰਗ ਹੁੰਦਾ ਐ।
ਹਾਂਜੀ।
ਆਪਣਾ ਲੇਆ ਨੋਰਮਲ ਫਰੈਂਡਲੀ ਬਜਟ ਹੁੰਦੇ ਆ। ਐ ਬੰਦਾ ਇਨਾ ਹਰ ਪਾਰਟ ਵੀ ਸਸਤੇ ਮਿਲ ਜਾਂਦੇ ਆ, ਕੱਲ੍ਹ ਨੂੰ ਕੋਈ ਬੰਦਾ ਨੁਕਸਾਨ ਨੁਕਸੁਨ ਕਰ ਦਿੰਦਾਏ।
ਅੱਛਾ ਜੀ।
ਤੇ ਓਦੇ ਪਾਰਟ ਵੀ ਫੇਰ ਮਹਿੰਗੇ ਆ
ਹਾਂਜੀ।
ਕਿ ਫਿਰ ਗੱਲ ਓਈ ਆ ਜਾਂਦੀ ਸ਼ੌਂਕ 'ਤੇ।
ਅੱਛਾ ਚਲੋ ਹੁਣ ਆਪਾਂ ਫੋਨ ਨੂੰ ਛੱਡੀਏ ਤੇ ਮੇਰੀ ਗੱਲ ਸੁਣੋ ਜੇ ਮੈਂ ਮਤਲਬ ਕਿ ਆਪਣੇ ਸਿਰਫ਼ ਘਰਦਿਆਂ ਆਸਤੇ ਬਣਾਣਾ ਹੋਏ ਅਤੇ ਕਿੰਨੇ ਗਜ ਸਈ ਰੈਣਗੇ?
ਅੱਛ ਐ ਨਾ ਬੰਦੇ ਦੀ ਚੋਇਸ ਦੇ ਉੱਤੇ ਐ ਨਾ ਬਨਾਨ ਆਲਾ ਪੰਜਾਹ ਗਜ ਚ ਵੀ ਸੈਟਿਸਫਾਈ ਬੈਠਾ ਏ। ਬਣਾਣ ਆਲਾ ਪੰਜ ਸੌ ਚ ਵੀ ਨੀ' ਸੈਟਿਸਫਾਈ ਬੈਠਾ ਦਾ।
ਅੱਛਾ ਜੀ।
ਆਪਣੇ ਉੱਤੇ ਐ ਤੁਨ ਜਾਹੋ ਜਿਹਾ ਪਸੰਦ ਈ। ਓਹੋ ਜਿਆ ਬੰਦਾ ਬਣਾ ਲੈਂਦਾ ਐ। ਅੱਜ ਕੱਲ ਤੇ ਮਲਬ ਮੇਨ ਲੁਕ ਕੋਈ ਲੁੱਕ ਰੈ ਗਈ ਥੀ ਐ ਤੇ ਓ ਲੁੱਕ ਪੀ ਵੀ ਸੀ ਸ਼ੀਟਾਂ ਵਗੈਰਾ ਦੇ ਦਿੰਦੀਆਂ ਸਾਨੂੰ ਵਧੀਆ।
ਹਾਂਜੀ, ਮਤਲਬ ਮੇਰੇ ਘਰ ਚ ਟੋਟਲ ਛੇ ਜਣੇ ਹੈਗੇ ਆ, ਤੇ ਸਾਡੇ ਇੱਧਰ ਮਤਲਬ ਕਿ ਗਜ ਦਾ ਸਾਬ ਨੀ, ਮਰਲੇ ਦਾ ਸਾਬ ਏ।
ਹਾਂਜੀ।
ਤੇ ਮੈਂ ਮਲਬ ਪ੍ਰੈਫਰ ਕਰਦਾ ਪਿਆ ਕਿ ਦਸ ਮਰਲੇ ਬੜੇ ਹੁੰਦੇ ਨੇ, ਅੱਠ ਤੋਂ ਦਸ ਮਰਲੇ।
ਹਾਂਜੀ ਢਾਈ ਵਿਸ ਢਾਈ ਸੌ ਦੇ ਕਰੀਬ ਹੋ ਗੇਆ ਢਾਈ ਸੌ ਗਜ ਦੇ ਕਰੀਬ ਢਾਈ ਸੌ ਗਜ ਦਾ ਪਲਾਂਟ ਵਾਧੂ ਹੁੰਦਾਏ।
ਹਾਂਜੀ, ਹਾਂਜੀ।
ਹੁੰਦਾ ਤੇ ਡੇਢ ਸੌ ਗਜ ਵੀ ਵਾਧੂ ਏ। ਕਿ ਬੰਦ ਕੋਈ ਬੰਦਾ ਹਜੇ ਛੋਟੀ ਫੈਮਿਲੀ ਐ ਤੇ ਬੰਦਾ ਥੱਲੇ ਗ੍ਰੋ ਗਰਾਊਂਡ ਫਲੋਰ 'ਤੇ ਈ ਰੈ ਲੈਂਦਾ ਏ ਬੰਦੇ ਦਾ ਥੋੜਾ ਮਨ ਕਰੇ ਆਪਣਾ ਬਣਾ ਸਕਦੈ ਉਪਰ ਫਸਟ ਫਲੋਰ
ਹਾਂਜੀ- ਹਾਂਜੀ।
ਨਾਲੇ ਨੋਰਮਲ ਈ ਏ ਉਂ ਹੁਣ ਤਾਂ ਲੋਕੀ ਵੈਹੇ ਨੀ ਜ਼ਿਆਦਾ ਕਮਰੇ ਬਣਾਂਦੇ ਘਰ 'ਚ। ਹੁਣ ਬਾਅਰ ਦੇ ਮੁਲਕਾਂ ਨੂੰ ਬਣਾਂਦੇ ਆਪਣਾ ਹਾਂ ਇੱਕ ਮੰਮੀ ਪਾਪਾ ਦਾ ਹੋ ਗਿਆ ਗੈਸਟ ਹੋ ਗਿਆ।
ਹਾਂਜੀ, ਮਲਬ ਘਰ ਚ ਓਪਨ ਏਰੀਆ ਜ਼ਿਆਦਾ ਰੱਖਦੇ ਨੇ।
ਹਾਂ ਓਪਨ ਜ਼ਿਆਦਾ ਪਸੰਦ ਕਰਦੇ ਆ ਮਲਬ ਹੁਣ ਸ਼ੋ ਓਫ ਵਾਲਾ ਕੰਮ ਜਿਆਦਾ ਹੋ ਗਿਆ ਏਦਾ। ਜਿਦਾਂ ਪੈਲੇ ਹੁੰਦੇ ਸੀ ਕਿ ਕਮਰੇ ਜ਼ਿਆਦਾ ਬਣਾ ਤੇ ਹੁੰ ਮਲਬ ਬੰਦਾ ਸ਼ੋ ਓਫ ਜਿਆਦਾ ਹੋ ਗਿਆ ਏਦਾ।
ਹਾਂਜੀ ਚਲੋ ਓਕੇ ਜੀ, ਕਰ ਦੋ-
ਓਕੇ ਬਾਜੀ ਕਰਨੇ ਆ ਆਪਾਂ।